ਸ
ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਜੀ?
ਵਧੀਆ ਜੀ ਵਧੀਆ।
ਹੋਰ ਸਭ ਠੀਕ ਠਾਕ ਘਰ ਠੀਕ ਐ ਬੱਚੇ?
ਹਾਂਜੀ ਸਭ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ।
ਬਸ ਜੀ ਵਧੀਆ ਸਭ ਵਧੀਆ।
ਹਾਂ, ਹੋਰ ਜੀ। ਹਾਂਜੀ, ਕੀ ਕਰ ਮੈਂ ਜੀ ਕੁਛ ਵੀ ਬਸ ਬੈਠੀ ਸੀ ਜੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਹੁਣ।
ਅੱਛਾ, ਅੱਛਾ ਮੇਰੇ ਫੋਨ ਮੇਰੇ ਫੋਨ ਦਾ ਹੀ ਵੇਟ ਕਰ ਰਹੇ ਹੋ ਤੁਸੀਂ।
ਹਾਂਜੀ, ਹਾਂਜੀ ਅਹ ਹੋਰ ਸੁਣਾਓ ਜ
ਹੋਰ ਸੁਣਾੳ ਬਸ ਵਧੀਆ ਜ ਬੰਦਾ ਬਸ ਬਣ ਬਣਨ ਦੇ ਤੇ ਇਥੇ ਘਰ ਪੰਗੇ ਹੈਗੇ ਐ, ਬੱਚਿਆਂ ਨੂੰ ਫਾਸਟ ਫੂਡ ਚਾਹੀਦਾ ਹੈ ਵੱਡਿਆਂ ਨੂੰ ਘਰ ਚ ਸਿੰਪਲ ਦਾਲ ਫੁਲ ਫੂਲਕਾ ਚਾਹੀਦਾ ਹੈ, ਇਹ ਹੁਣ ਛੁੱਟੀਆਂ ਹੋਈਆਂ ਪਈਆਂ ਤੇ ਬਸ ਇਹ ਟੈਨਸ਼ਨ ਸ਼ੁਰੂ ਹੋਈ ਪਈ ਹੈ। ਕੀ ਬਣਾਈਏ ਕੀ,
ਸਹੀ ਗੱਲ ਹੈ, ਜੀ ਸਹੀ ਗੱਲ ਹੈ, ਬਣਾਈਏ ਕਿ ਤੇ ਖਾਈਏ ਕਿ ਤੇ ਬੱਚਿਆਂ ਨੂੰ ਕੀ ਖਵਾਈਏ, ਤੇ ਸਾਨੂੰ ਤੇ ਜੋ ਮਿਲੇਗਾ ਅਸੀਂ ਤਾ ਔਹੀ ਖਾ ਲੈਣਾ ਮੈਂਨ ਤਾਂ ਵਿੱਚ ਹਸਬੈਂਡ ਦਾ ਹੁੰਦਾ ਸੱਸ ਸਹੁਰੇ ਦਾ ਜਾਂ ਬੱਚਿਆਂ ਦਾ ਹੁੰਦਾ ਸਾਡੇ ਵਰਗਿਆਂ ਤੇ ਜੋ ਮਿਲੇਗਾ ਅਸੀਂ ਖਾ ਲੈਣਾ।
ਮੇਰੀ ਗੱਲ ਸੁਣੋ ਆਪਣਾ ਤਾਂ ਯਾਦ ਹੀ ਨਹੀਂ ਰਹਿੰਦਾ ਕੀ ਖਾਣਾ ਬੱਚੇ ਤਾਂ ਇੱਕੋ ਹੀ ਡਿਮਾਂਡ ਕਰਦੇ ਹੈ ਸਾਨੂੰ ਤਾਂ ਕੁਛ ਫਾਸਟ ਫੂਡ ਦੇ ਦੋ, ਤੇ ਵੱਡੇ ਕਹਿੰਦੇ ਆ ਸਾਨੂੰ ਹਾਂ ਵੱਡੇ, ਕਹਿਣਗੇ ਸਾਨੂੰ ਸਾਦਾ ਦੇ ਦੋ ਤੇ ਜਿੰਨਾ ਮਰਜੀ ਇਹਨਾਂ ਨੂੰ ਸਮ ਸਮਝਾ ਲਓ ਕਿ ਨਹੀਂ ਨਹੀਂ ਨਹੀਂ ਖਾਣਾ ਇਹਨਾ ਨੂੰ ਉਹੀ ਸਵਾਦ ਲੱਗਦਾ।
ਸਹੀ ਗੱਲ ਹੈ। ਅੱਜ ਕੱਲ ਬੱਚੇ ਫ ਫ ਫਰੂਟ ਵਗੈਰਾ ਫਲ ਫੁਲ ਤਾਂ ਖਾਂਦੇ ਹੀ ਕੋਈ ਨੀ ਹੈ। ਨਾ ਸਬਜ਼ੀਆਂ ਚੰਗੀਆਂ ਲੱਗਣੀਆਂ ਬੱਚਿਆਂ ਨੂੰ ਨਾ ਫਲ ਚੰਗਾ।
ਸਬਜ਼ੀਆਂ ਦਾ ਤਾਂ ਨਾਮ ਸੁਣ ਕੇ ਭੱਜ ਜਾਂਦੇ ਆ।
ਸਾਡੇ ਘਰ ਦੀ ਰੋਜ਼ ਪ੍ਰੋਬਲਮ ਹੈ ਰੋਜ਼ ਦੀ ਇਹੀ ਪ੍ਰੋ ਮੁਸੀਬਤ ਰਹਿੰਦੀ ਕਿ ਕੀ ਬਣਾਈਏ
ਸਾਡੇ ਵੀ ਇਹੀ ਹੈਗੈ ਜੇ ਮੈਂ ਕਵਾਂ ਨਾ ਕਿ ਟੀਂਡੇ ਬਣਾਏ ਘੀਆ ਬਣਾਇਆ ਤੋਰੀ ਬਣਾਈ ਹੈ ਹਨਾ ਆਹ ਬਸ ਸੁਣਨਗੇ ਨਾਲ ਹੀ ਅਸੀਂ ਨੀ ਖਾਣਾ
ਦਾਲਾਂ ਨੀ ਪਸੰਦ ਜੀ ਦਾਲਾਂ ਜਦ ਕਹਿੰਦੇ ਸਭ ਹੈ ਉਹ ਹੈ ਪ੍ਰੋਟੀਨ ਹੈ ਕੈਲਸ਼ੀਅਮ ਹੈ ਫ ਸਭ ਕੁਛ ਹੈ ਇਹਨਾਂ ਨੂੰ ਦਾਲਾਂ ਪਸੰਦ ਹੀ ਕੋਈ ਨੀ
ਜੇ ਇਹਨਾਂ ਨੂੰ ਕਹਿ ਦੋ ਕਿ ਮੈਂ ਪੀਜ਼ਾ ਬਨਾਣ ਲੱਗੀ ਆਂ ਘਰ ਪਾਸਤਾ ਬਨਾਣ ਲੱਗੀ ਆਂ ਫਿਰ ਤਾਂ ਬਸ ਖ਼ੁਸ਼ ਹੋ ਜਾਣਗੇ
ਹੁਣ ਮੇਰੀ ਬੇ ਹੋਰ ਕੇ ਮੇਰੀ ਬੇਟੀ ਨੂੰ ਕਹਾਂਗੀ ਰੋਟੀ ਨਾ ਬਣਾਦਾ ਨਹੀਂ ਕੀ ਬਣਾਇਐ ਦਾਲ ਬਣਾਈ ਐ ਜਾਂ ਸਬਜ਼ੀ ਬਣਾਈ ਨਹੀਂ ਨਹੀਂ ਜੇ ਕਹਦੇ ਨਾ ਪਾਸਤਾ ਬਣਾ ਲੈ ਜਾਂ ਪਾਸਤਾ ਬਣਾਂਦਾ ਜਾਂ ਤੂੰ ਬਣਾ ਲੈ ਹਾਂ ਹਾਂ ਠੀਕ
ਫੇਰ ਤੇ ਉੱਠ ਕੇ ਬਣਾ ਵੀ ਲੈਣਗੇ
ਮੈਗੀ ਲੇ ਆ ਮੈਂ ਕਹਾਂਗੀ ਨਾ ਮੈਨੂੰ ਇੱਕ ਫੁਲਕਾ ਬਣਾ ਦੇ ਮੇਰੇ ਤੋਂ ਨੀ ਬਨਦਾ ਮੇਰੇ ਤੋਂ ਨੀ ਬਨਦਾ ਜੇ ਕਹਾਂਗੇ ਚੱਲ ਤੂੰ ਪਾਸਤਾ ਬਣਾ ਲੈ ਜਾਂ ਮੈਗੀ ਬਣਾ ਲੈ ਜ ਮੈਗੀ ਬਣਾ ਲੈ ਆਪਾਂ ਖਾਂਨੇ ਆਂ ਹਾਂ ਮੈਗੀ ਬਣਾ ਲਣੀ ਬਣਾ ਲੈਣੇ ਲੇਆਵਾਂ ਦੋ ਪੈਕੇਟ ਤਿੰਨ ਪੈਕੇਟ ਲੇਆਵਾਂ ਇੰਨੇ ਲੇਆਵਾਂ ਉਹ ਲੇਆਵਾਂ ਬਸ ਜੀ ਫੇਰ ਤਾਂ ਦੁਕਾਨ ਤੇ ਭੱਜੇ ਜਾਣੈ
ਆਹੋ ਮੈਨੂੰ ਲੱਗਿਆ ਸ਼ਾਇਦ ਸਾਡੇ ਘਰ ਹੀ ਹੈ ਸਭ ਦੇ ਘਰ ਹੀ ਈ ਗੱਲ ਏ ਹੈ ਸਾਡੇ ਘਰ ਵੀ ਬੇਟੀ ਮੇਰੀ ਨੂੰ ਮੈਂ ਪੁੱਛਾਂ ਨਾ ਉਹਨੂੰ ਕਹਾਂ ਕਿ ਮੈਂ ਕਹੇਗੀ ਕੀ ਬਣਾਇਆ ਮੈਂ
ਜਦੋਂ ਦੀਆਂ ਛੁੱਟੀਆਂ ਹੋਈਆਂ ਮੈਨੂੰ ਨੀ ਲੱਗਦਾ ਮੇਰੀ ਬੇਟੀ ਨੇ ਚੱਜ ਨਾਲ ਰੋਟੀ ਖਾਧੀ ਹੋਏਗੀ।
ਮੇਰੀ ਗੱਲ ਸੁਣੋ ਛੁੱਟੀਆਂ ਹੋਣ ਨਾ ਹੋਣ ਇਹਨਾਂ ਨੂੰ
ਹਾਂ ਹਜੇ ਸਕੂਲ ਫੇਰ ਚੱਲ ਆਪਾਂ ਲੰਚ ਚ ਇੱਕ ਪਰੌਂਠੀ ਜਾਂ ਦੋ ਪਰੌਂਠੀਆਂ ਪਾ ਦੀਏ ਨਾ ਚਲ ਇੱਕ ਤਾਂ ਖਾ ਹੀ ਆਂਦੇ ਆ ਨਾ
ਹਾਂ
ਜੇ ਆਪਾਂ ਖਾਣਾ ਦਿੰਦੇ ਹ ਇਹਨਾਂ ਨੂੰ ਉਹਦੇ ਚ ਤਾਂ ਖਾ ਹੀ ਆਂਦੇ ਆ ਨਾ, ਤੇ ਜਿਹੜੇ ਤੇ ਇੱਧਰ ਦੇ ਆਪਾਂ ਜੀ ਕਰੋ ਕੁਛ ਵੀ ਨੀ।
ਹਾਂ। ਮੇਰੀ ਤਾਂ ਆਪਣੀ ਬੇਟੀ ਦਾ ਇਹੀ ਹਾਲ ਹੈ, ਉਹਨੂੰ ਕਵਾਂਗੀ ਨਾ ਕੀ ਬਣਾ ਲਾ ਇਹ ਕਰ ਲਾ ਤੇ ਪਹਿਲਾਂ ਤਾਂ ਮਸਾਂ ਮੰਨੇਗੀ ਕਿ ਘਰ ਬਣਾਓ ਕੁਛ ਪਤਾ ਨੀ ਕੀ ਬਾਜ਼ਾਰ ਇਹਨਾਂ ਨੂੰ ਗੰਦੇ ਮੰਦੇ ਪਸੀਨਿਆਂ ਵਾਲੇ ਗੰਦੇ ਮੰਦੇ ਹਥੱ ਹੱਥਾਂ ਵਾਲੇ ਗੰਦੇ ਬੰਦੇ ਮਸਾਲਿਆਂ ਵਾਲੇ ਬਣਾ ਕੇ ਦਿੰਦੇ, ਪਤਾ ਨੀ ਇਹਨਾਂ ਨੂੰ ਕੀ ਸਵਾਦ ਆਂਦੈ ਇਹਨਾਂ ਨੂੰ ਘਰ ਵੀ ਨੀ ਸਵਾਦ ਲੱਗਦਾ। ਕਹਿਣਗੇ ਜੀ ਬਾਜ਼ਾਰ ਦਾ ਹੀ ਸਵਾਦ ਹੈ, ਮੰਮਾ ਨੇ ਵਧੀਆ ਨਹੀਂ ਬਣਾਇਆ।
ਖਾਣਾ ਪਸੰਦ ਨਹੀਂ ਜਿਆਦਾ ਕਰਦੀ, ਕਿਉਂਕਿ ਸਾਡੇ ਘਰ ਦੇ ਕਹਿ ਦੇਣਗੇ ਉਹ ਜੂਠੇ ਐ। ਕਿਉਂਕਿ, ਉਹ ਹਰ ਇੱਕ ਉਹਦੇ ਚ ਮਾਰਦੇ ਆ, ਕੱਢਦੇ ਐ ਇੱਕ ਦੀ ਥਾਲੀ ਚ ਰੱਖਦੇ ਐ ਦੂਜੇ ਦੀ ਰੱਖਦੇ ਐ, ਖਾਣ ਨੀ ਦਿੰਦੇ। ਤੇ ਕਦੀ ਬਦਲ। ਚਲੋ, ਇੱਕ ਕਦੇ ਦੀ ਆਪਾਂ ਸੋਹ ਨੀ ਦਿੰਦੇ, ਕਿ ਖਾਂਦੇ ਆ ਜਾਂ ਨਹੀਂ ਖਾਂਦੇ। ਪਰ ਮੈਂ ਅ ਮੈਂ ਤਾਂ ਖ ਫਾਸਟ ਫੂਡ ਨੂੰ, ਜਾਂ ਬਾਹਰ ਦੇ ਖਾਣੇ ਨੂੰ ਬਿਲਕੁਲ ਅਵਾਇਡ ਕਰਦੀ ਆਂ।
ਨਹੀਂ, ਮੈਂ ਵੀ ਘਰ ਹੀ ਬਣਾਂਦੀ ਹਾਂ, ਮੇਰੇ ਵੀ ਸੱਸ ਸੋਹਰਾ ਹੈਗੇ ਹੈ।
ਖਾ ਸਕਦੀ ਹ ਮੈਂ ਤਾਂ ਘਰ ਨੂੰ। ਹਾਂ, ਮੈਂ ਤਾਂ ਮੈਂ ਓਇਲੀ ਚੀਜ਼ਾਂ ਖਾ ਹੀ ਨਹੀਂ ਸਕਦੀ। ਕਦੇ ਓਇਲੀ ਚੀਜ਼ਾਂ ਖਾਈ ਨੀ ਸਕਦੀ ਉਹ ਕਦੇ ਆਇਆ ਕਿ ਸੂਜੀ ਦਾ ਕੁੱਛ ਬਣਾ ਲਵਾਂ।
ਹਾਂ, ਅਸੀਂ -ਅਸੀਂ ਵੀ ਕਰਦੇ ਹ ਨਾ ਜਿਸ ਤਰ੍ਹਾਂ ਹੁਣ ਪਾਸਤਾ ਤੇ ਮੈਕਰੋਨੀ ਵਗੈਰਾ ਹੁੰਦੀ ਆ, ਉਹ ਸੂਜੀ ਵਾਲੀ ਲੈ ਕੇ ਆਂਦੀ ਆ। ਉਹਦੇ ਨਾਲ ਹੀ ਬਣਾ ਕੇ ਇਹਨਾਂ ਨੂੰ ਘਰ ਸਬਜ਼ੀਆਂ ਅ। ਹਾਂਜੀ ਹਾਂਜੀ ਉਹ ਮੈਂ ਕਹਿ ਕੇ ਲੈ ਕੇ ਆਂਦੀ ਹਾਂ, ਚਾਹੇ ਥੋੜ੍ਹੀ ਮਹਿੰਗੀ ਆਏ ਬਟ ਲੈਂਨੀ ਆਂ। ਉਹੀ ਆ ਹਾਂ -ਹਾਂ ਓਹੀ ਲੈਂਦੀ ਹੈਗੀਆ ਕਿ ਬੱਚਿਆਂ ਨੇ ਖਾਣਾ
ਤਾਂ ਉਹ ਵੀ ਕੋਈ ਪੱਕਾ ਤਾਂ ਨੀ ਆਪਾਂ ਨੂੰ ਹੁੰਦਾ ਕਿ ਸੂਜੀ ਦੀ ਬਣੀ ਹੋਈ ਹੈ।
ਨਹੀਂ, ਵਧੀਆ ਜਿਹੜੀਆਂ ਕੰਪਨੀਆਂ ਨਾ ਉਹਨਾਂ ਨੇ ਲਿਖਿਆ ਹੁੰਦਾ।
ਅੱਛਾ ਜੀ।
ਫਿਰ ਇਹ ਹੋ ਜਾਂਦਾ ਬੱਚਿਆਂ ਅੱਗੇ ਨਾ ਅਹ ਸ਼ਰਤ ਰੱਖ ਦੇਈਦੀ ਹੈ ਕਿ ਇਹ ਤਾਂ ਬਣੇਗਾ ਜੇ ਸਬਜ਼ੀਆਂ ਵੀ ਨਾਲ ਖਾਓਗੇ। ਜੇ ਇਕੱਲਾ ਤੁਸੀਂ ਪਾਸਤਾ ਮੈਂ ਮ੍ਹੋਕਰਓਨੀ ਖਾਣੀ ਹੈ ਫੇਰ ਨੀ ਮੈਂ ਬਣਾਵਾਂਗੀ, ਜੇ ਸਬਜ਼ੀਆਂ ਵੀ ਤੁਸੀਂ ਖਾਓਗੇ ਫਿਰ ਤੇ ਬੇਟੀ ਤਾਂ ਖਾ ਲੈਂਦੀ ਹੈ, ਬੇਟਾ ਕੇਹੇਗਾ ਮੈਂ ਨਹੀਂ ਖਾਣਾ ਹੁਣ ਫੇਿਰ ਮੈਂ ਕੀ
ਸਾਡਾ ਉਲਟ ਹੋ ਜਾਂਦਾ, ਸਾਡਾ ਬੇਟਾ ਖਾ ਲੈਂਦਾ ਬੇਟੀ ਨਹੀਂ, ਹਾਂਜੀ, ਬੇਟੀ ਦਾ ਬਿਲਕੁਲ ਮੈਂ ਜਦੋਂ ਦੀਆਂ ਛੁਟੀਆਂ ਹੋਈਆਂ ਨੇ ਮੈਨੂੰ ਨੀ ਲੱਗਦਾ, ਬੇਟੀ ਨੇ ਕਿਸੇ ਦਿਨ ਵੀ ਚੱਜ ਨਾਲ ਸਾਰੇ ਦਿਨ ਚ ਰੋਟੀ ਖਾਧੀ ਹੋਏਗੀ।
ਮੈਂ ਤਾਂ ਅੱਗੇ ਕਈ ਵਾਰ ਕਹਿ ਦਿੰਦੇ ਆਾਂ -ਕਹਿ ਦਿੰਦੇ ਆਾਂ ਕਿ ਤੂੰ ਜੀਂਦੀ ਕਿਸ ਤਰੀਕੇ ਦੇ ਆਂ
ਨਪੁਸ਼
ਵੀ ਤੂੰ ਜੇ ਖਾਣਾ ਨੀ ਦੇਖੋ ਜੀ ਅੱਜ ਕੱਲ ਪੜ੍ਹਾਈ ਕਰਨੀ ਆ ਤੇ ਖਾਣਾ ਪੀਣਾ ਫਾਸਟ ਫੂਡਤਾ ਮੈਗੀ ਜਿਹੜੇ ਮੈਦਾ ਖਾ ਖਾ ਕੇ ਇਹਨਾਂ ਦੇ ਇਵੇਂ ਦਾ ਹੀ ਬਣ ਗਿਆ ਸਟੈਮਨਾ, ਜਿਵੇਂ ਇਹਨਾਂ ਦੀ ਇਵੇਜੰ, ਬਣ ਗਈ ਹੈ, ਕਿ ਇਹਨਾਂ ਨੂੰ ਰੋਟੀ ਤੋਂ ਐਲਰਜੀ ਹੋ ਹੈ, ਰੋਟੀ ਨਾ ਰੋਟੀ ਨਹੀਂ ਦਿਲ ਹੀ ਨਹੀਂ ਕਰਦਾ ਜੀ, ਰੋਟੀ ਨੂੰ ਦਿਲ ਨੀ ਕਰਦਾ ਬਸ। ਇਹ ਡਾਇਲੋਗ ਹੋਏਗਾ ਰੋਟੀ ਨੂੰ ਮੇਰਾ ਦਿਲ ਨੀ ਕਰਦਾ।
ਹਾਂ, ਹੁਣ ਕਹੁ ਨਾ ਗੰਦ ਮੰੰਦ ਖਾਣਾ ਫਾਸਟ ਫੂਡ ਖਾਣਾ ਤੇ ਹੁਣ ਇਹਨਾਂ ਦਾ ਦਿਲ ਕਰੇਗਾ।
ਹਾਂ, ਮੋਮੋਜ਼ ਹੋਣੇ। ਇੱਕ ਦਿਨ ਮੇਰੀ ਬੇਟੀ ਕਹਿੰਦੀ, ਮੈਨੂੰ ਤਾਂ ਇੰਨੇ ਚਿਰ ਹੋ ਗ ਮੈਂ ਮੋਮਸ ਹੀ ਨੀ ਖਾਏ ਮੈਂ ਕਿਹਾ ਫਿਰ ਕੀ ਹੋ ਗਿਆ ਨਹੀਂ ਖਾਏ, ਮੈਂ ਕਿਹਾ ਹੁਣ ਇਹ ਤਾਂ ਕਹਿੰਦੀ ਨੀ ਕਿ ਮੈਨੂੰ ਇੰਨਾ ਟਾਈਮ ਹੋ ਗਿਆ, ਮੈਂ ਰੋਟੀ ਨਹੀਂ ਖਾਈ। ਨਹੀਂ ਰੋਟੀ ਬਿਨਾ ਸਰ ਜਾਦਾਂ।
ਸਾਡੇ ਘਰ ਮੇਰਾ ਬੇਟਾ ਕਹਿੰਦਾ ਹੁੰਦਾ ਸੀ ਬੜਾ ਟਾਈਮ ਹੋ ਗਿਆ ਮੰਮਾ ਮੈਂ ਬਾਹਰ ਦਾ ਕੁਛ ਨੀ ਖਾਧਾ ਮੈਂ ਕਿਹਾ ਅੱਛਾ ਕਿੰਨਾ ਟਾਈਮ ਹੋ ਗਿਆ ਤੈਨੂੰ ਕਹਿੰਦਾ ਸੀ ਮੈਂ ਹਜੇ ਮੰਡੇ ਖਾਧਾ ਮਤਲਬ ਸੋਮਵਾਰ ਨੂੰ ਖਾਧਾ ਤੇ ਅੱਜ ਹਜੇ ਸ਼ਨੀਵਾਰ ਹੋਇਆ ਤੇ ਮੈਂ ਕਿਹਾ ਕਿੰਨਾ ਟਾਈਮ ਹੋ ਗਿਆ ਵਿਚਾਰੇ ਦਾ ਹਫ਼ਤਾ ਨਿਕਲ ਗਿਆ ਨਾ ਹਫ਼ਤਾ ਵੀ ਨੀ ਨਿਕਲਿਆ ਤੇਰਾ ਮੇਰੇ ਘਰ ਇਹੀ ਹਾਲ ਹੈ ਬਸ ਇਹਨਾਂ ਨੂੰ ਕਹਿੰਦੇ ਜਾਓ ਨਹੀਂ ਤੁਸੀਂ ਵੀ ਕੀ ਕਰੋ ਚੌਪਰ ਦੇ ਵਿੱਚ ਨਾ ਸਬਜ਼ੀਆਂ ਬਰੀਕ ਬਰੀਕ ਹੋ ਜਾਂਦੀ ਹੈ ਉਹ ਪਾ ਕੇ ਉਹ ਨਾਲ ਛਿਪਕ ਜਾਂਦੀ ਹੈ ਆਪਣੇ ਆਪ ਆਪਣੀ ਲੋੜ ਨੂੰ ਖਾਣਗੇ ਮੇਰਾ ਮੁੰਡਾ ਤਾਂ ਐਵੇਂ ਹੀ ਖਾ ਲੈਂਦਾ ਆਪਾਂ ਸਬਜ਼ੀਆਂ ਚੌਪ ਨਹੀਂ ਕਰਦੇ ਬਿਲਕੁਲ ਬਰੀਕ, ਬਰੀਕ, ਬਰੀਕ, ਬਰੀਕ ਚੋਪਰ ਹਨਾ ਹੈਂਡੀ ਚੋਪਰ ਬਸ ਉਹਦੇ ਵਿੱਚ ਮੈਂ ਤਾਂ ਸਬਜ਼ੀਆਂ ਕਰ ਦਿੰਨੀ ਆ ਉਹ ਚਿਪਕ ਜਾਂਦੀਆਂ ਸਬਜ਼ੀਆਂ ਤੇ ਹੁਣ ਪਿੱਛੇ ਮੈਂਕਰੋਨੀ ਬਣਾਈ ਸੀ ਤੇ ਕਹਿੰਦਾ ਇੱਥੇ ਤਾਂ ਸਬਜ਼ੀਆਂ ਦਿਖਦੀਆਂ ਹੀ ਨੀ ਪਈਆਂ ਮੈਂ ਕਿਹਾ ਮੈਂ ਪਾਈਆਂ ਹੀ ਨਹੀਂ ਕਹਿੰਦਾ ਐਵੇਂ ਹੋ ਨਹੀਂ ਸਕਦਾ ਤੁਸੀਂ ਪਾਈਆਂ ਨਾ ਹੋਣ ਤੁਸੀਂ, ਤੁਸੀਂ ਪਾਈਆਂ ਜ਼ਰੂਰ ਮੈਨੂੰ ਦਿਖਦੀਆਂ ਨੀ ਪਈਆਂ। ਮੈਂ ਕਿਹਾ ਜੇ ਦਿਖਦੀਆਂ ਨੀ ਪਈਆਂ ਇਹਦਾ ਮਤਲਬ ਮੈਂ ਪਾਈਆਂ ਵੀ ਨਹੀਂ ਚੁੱਪ ਕਰਕੇ ਖਾ ਗਿਆ ਤੇ ਸਗੋਂ ਮੇਰੇ ਹਸਬੈਂਡ ਕਹਿਣ ਕਹਿੰਦੇ ਇਹ ਵਧੀਆ ਤਰੀਕਾ ਹੈ ਕਹਿੰਦੇ ਤੂੰ ਚ ਕਹਿੰ ਪਰ ਮੈਨੂੰ ਸਵਾਦ ਨੀ ਆਇਆ। ਮੈਂ ਕਿਹਾ ਮੈਂ ਤੁਹਾਡੇ ਸਵਾਦ ਦੇਖਾਂ ਕਿ ਬੱਚਿਆਂ ਦੇ ਦੇਖਾਂ ਅਲੱਗ ਅਲੱਗ ਚੀਜ਼ਾਂ ਮੈਂ ਕਿਹਾ ਬਾਰ ਬਾਰ ਬਣਾਉਣੀਆਂ ਵੀ ਬੜੀਆਂ
ਔਖੀਆਂ ਜੀ ਔਖੀਆ ਅੱਜ, ਕੱਲ ਤਾਂ ਵੈਸੇ ਹੀ ਗੈਸ ਦੀ ਇੰਨੀ ਪ੍ਰੋਬਲਮ ਚੱਲਦੀ ਪਈ ਹੈ। ਉਹ ਦਾ ਵੈਸੇ ਹੀ ਔਖਾ
ਹਾਂ ਤੇ ਬੱਚਿਆਂ ਨੂੰ ਸਾਰਾ ਦਿਨ ਚਾਹੀਦਾ ਹੀ ਇਹੀ ਹੈ ਕਦੇ
ਪਤਾ ਕੀ ਇਹਨਾਂ ਚੀਜ਼ਾਂ ਨਾਲ ਪੇਟ ਨਹੀਂ ਭਰ ਰਿਹਾ ਜੋ ਵੀ ਹੈ ਨਾ ਉਹਨਾਂ ਨਾਲ ਕਿਉਂਕਿ ਖਾਇਆ ਉਹ ਅੱਜ ਕੱਲ੍ਹ ਡਾਇਜੈਸਟ ਤਾਂ ਹੁੰਦੀਆਂ ਨੀ ਉਹ ਬੱਚੇ ਚਲੇ ਜਾਂਦੇ ਆ ਚਲੋ ਜੀ ਨਾਲ ਦੀ ਨਾਲ ਵਾਸ਼ਰੂਮ ਬਾਥਰੂਮ ਚਲੇ ਜਾਂਦੇ ਆ- ਉਹ ਆਹ ਤੇ ਉਹ ਫੇਰ ਕਿੱਥੋਂ ਫਿਰ ਭੁੱਖ ਲੱਗਣੀ ਲੱਗਣੀ ਹੈ
ਉਹ ਵੀ ਹੈ ਉਹ ਵੀ ਹੈ। ਇਹ ਨਾ ਮੈਨੂੰ ਲੱਗਦਾ ਇਹ ਚੀਜ਼ਾਂ ਨਾ ਭਾਰੀਆਂ ਆਪਾਂ ਖਾਂਦੇ ਹਾਂ ਨਾ ਉਦੋਂ ਆਪਾਂ ਨੂੰ ਲੱਗੇਗਾ। ਹਾਏ ਸਾਡਾ ਢਿੱਡ ਭਰ ਗਿਆ ਅਸੀਂ ਹੁਣ ਕੁਛ ਨੀ ਖਾਣਾ ਅਸੀਂ ਹੁਣ ਕੁਛ ਨਹੀਂ ਖਾ ਸਕਦੇ। ਹਾਂ ਫਿਰ ਐਵੇਂ ਲੱਗੇਗਾ। ਜਿੱਦਾਂ ਕੁਛ ਖਾਧਾ ਹੀ ਨਹੀਂ ਹੈ। ਤੁਸੀਂ ਮੰਨੋਗੇ ਕਿ ਜਦੋਂ ਇਹ ਚੀਜ਼ਾਂ ਬਣਾਉਾਨਦੀ ਆ ਨਾ ਮੈਂ ਖੁੱਲੀਆਂ ਬਣਾਉਦੀ ਹਾਂ ਵੱਡੀ ਕੜਾਹੀ ਚ ਕਿ ਇੱਕ ਵਾਰੀ ਖਾ ਲਿਆ ਮੈਨੂੰ ਪਤਾ ਦੁਬਾਰਾ ਫੇਰ ਇਹਨਾਂ ਨੇ ਖਾਣੀ, ਖਾਣੀ ਹੈ ਕਿ ਇਹਨਾਂ ਨੂੰ ਭੁੱਖ ਲੱਗ ਜਾਣੀ ਹੈਗੀ ਹੈ। ਤੇ ਮੇਰੇ ਵਰਗੀ ਕ ਫੇਰ ਦੁਬਾਰਾ ਉੱਠੇਗੀ।
ਅੱਛਾ ਜੇ ਕਦੇ ਕਹਿ ਦਈਏ ਜੇ ਨਾ ਅੱਜ ਖਿਚੜੀ ਦਲੀਆ ਈ ਬਣਨਾ
ਹਾਂਜੀ, ਹਾਂਜੀ। ਹੈਲੋ। ਹੈਲੋ।